ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ।
ਹਾਂਜੀ, ਠੀਕ ਆ ਵਧੀਆ ਤੁਸੀਂ ਸੁਣਾਓ।
ਹਾਂਜੀ ਮੈਂ ਵੀ ਵਧੀਆ ਬਸ ਮੈਂ ਬਸ ਹੋਰ ਤੁਸੀਂ ਫਰੀ ਹੋ ਗਏ ਨਾ ਲੰਚ ਵਗੈਰਾ ਤੋਂ
ਹਾਂ, ਬਸ ਤਿਆਰੀ ਚ ਆ ਵੈਸੇ ਲੰਚ ਤੇ ਸਾਡਾ ਲੇਟ ਹੀ ਹੁੰਦਾ।
ਅੱਛਾ ਹਾਂਜੀ ਮੈਂ ਬਸ ਇਹੀ ਮੈਂ ਨਾ ਮੈਂ ਸੁਣਿਆ ਸੀ ਤੁਹਾਡੇ ਪੁ ਪੀਕ ਦੇ ਬਾਰੇ ਤੇ ਮੈਨੂੰ ਨਾ ਥੋੜ੍ਹੀ ਡਰੈਸਾਂ ਸਟਿਚ ਕਰਵਾਣੀਆਂ ਸੀ ਮੈਂ ਜਾਣਾ ਸੀ ਪੇਕੇ। ਤੇ ਮੈਨੂੰ ਥੋੜੀਆਂ ਡਰੈਸਾਂ ਸਟਿਚ ਕਰਵਾਣੀਆਂ ਨੇ ਤੇ ਤੁਸੀਂ ਤੁਸੀਂ ਮੈਨੂੰ ਦੱਸੋਗੇ ਮਤਲਬ ਤੁਸੀਂ ਜਿੱਦਾਂ ਕਿ ਅੱਜ ਕੱਲ ਚੱਲ ਰਹੇ ਨਾ ਕਰੋਪ ਟੋਪ, ਪਲਾਜ਼ੋ ਹੋ ਗਏ ਕੋਡ ਸੈੱਟ ਹੋ ਗਏ। ਹੋਰ ਉਹ ਜੋਰਜਟ ਦੀ ਡਰੈਸਾਂ ਹੋ ਗਈਆਂ ਤੁਸੀਂ ਬ ਬਣਾ ਬਣਾਂਦੇ ਹੋ ਇਹ ਸਭ
ਹਾਂਜੀ ਬਣਾ ਤੇ ਦਈ ਦਾ ਵੇ ਪਰ ਤੁਸੀਂ ਆਪਣੇ ਦੱਸੋ ਤੁਸੀਂ ਜਿਵੇਂ ਦੱਸੋਗੇ ਅਸੀਂ ਕਰਵਾਦਾਂਗੇ ਮੈਂ ਖੁਦ ਵੀ ਕਰ ਲੈਂਦੀ ਹਾਂ ਅੱਗੇ ਵੀ ਲਗਾਏ ਦੇ ਨੇ ਕਾਰੀਗਰ ਤੁਸੀਂ ਦੱਸੋ ਆਪਣਾ ਫੈਬਰਿਕ ਦੱਸ ਦੋ ਚਨਾ ਤੇ ਕੱਪੜਾ ਕੁੱਪੜਾ ਮੈਂ ਦਸ ਦਾ ਗੀ, ਕਿੰਨਾਂ ਚਾਹੀਦਾ ਵੇ
ਠੀਕ ਹੈ, ਵੈਸੇ ਫੈਬਰਿਕ ਤੁਹਾਡੇ ਕੋਲ ਹੁੰਦਾ ਹੈ। ਕਿ ਮਤਲਬ ਮੈਂ ਅਗਰ ਸੋਚ ਰਹੀ ਸੀ, ਅਗਰ ਓਧਰ ਤੁਹਾਡੇ ਸਾਈਡ ਆਵਾਂ ਮੈਂ ਤੇ ਫੈਬਰਿਕ ਉੱਥੋਂ ਹੀ ਦੇਖ ਲਾ ਕਰ ਰੱਖਦੇ ਹੋ ਤੇ ਤੁਸੀਂ
ਦੇਖੋ ਮੈਂ ਤੇ ਜਿਆਦਾ ਨਹੀਂ ਰੱਖਦੀ ਹਾਂ। ਮੈਂ ਤੁਹਾਡੇ ਨਾਲ ਮਾਰਕੀਟ ਜਾ ਕੇ ਤੁਹਾਡੇ ਨਾਲ ਕਰਵਾ ਸਕਦੀ ਹਾਂ ਸ਼ੋਪਿੰਗ ਕਿਉਂਕਿ ਇਹਨੂੰ ਬਹੁਤ ਜਿਆਦਾ ਜਿਆਦਾ ਲੰਬਾ ਪ੍ਰੋਸੈਸ ਹੋ ਜਾਂਦਾ ਨਾ, ਮੈਂ ਇਹਨਾ ਹੈਂਡਲ ਨਹੀ ਕਰ ਪਾਉਂਦੀ ਘਰ ਚ ਹੀ ਦਿੰਦੀ ਆ ਨਾ ਘਰ ਵਿਚ ਹੀ ਹੈਗਾ ਬੁਟੀਕ ਤੇ ਫੇਰ ਫੈਮਲੀ ਚ ਤੇ ਮੈਨੂੰ ਜ਼ਿਆਦਾ ਟਾਇਮ ਮਿਲ ਨਹੀਂ ਪਾਂਦਾ ਹੈ। ਤੇ ਮੈਂ ਫੈਬਰਿਕ ਕਸਟਮਰ ਆਪੇ ਆਪਣਾ ਲੈਣ ਤੇ ਨਾ ਮੈਨੂੰ ਜਿਆਦਾ ਸਹੀ ਲੱਗਦਾ ਹੈਗਾ ਸਿਰਦਰਦੀ ਲੈਣਾ ਨਾ ਮੈਂ ਜਿਆਦਾ ਫਿਰ ਘੁੰਮਦੀ ਹੋਏਗਾ ਹਾਂ। ਫੈਬਰਿਕ ਤੁਸੀਂ ਆਪਣੀ ਪਸੰਦ ਦਾ ਲੈਓ ਫਿਰ ਤੇ ਮੈਂ ਜੀਵੇਂ ਕਹੋਗੇ ਓਵੇਂ ਸਟਿੱਚ ਕਰ ਦਵਾਂ ਕਰਵਾ ਦਾਂਗਗੀ ਤੁਹਾਡਾ ਮੈਂ
ਅੱਛਾ ਠੀਕ ਏ, ਠੀਕ ਏ, ਤੇ ਤੁਸੀਂ ਮੈਨੂੰ ਦੱਸੋਗੇ ਜਿਸ ਤਾਂ ਅਗਰ ਮੈਂ ਅਗਰ ਜੋਰਜਟ ਦਾ ਕੋਟ ਸੈਟ ਅੱਛਾ ਲੱਗੇਗਾ ਜਾਂ ਕਰੋਪ ਟੋਪ ਪਲਾਜ਼ੋ ਅੱਛਾ ਲੱਗੇਗਾ
ਮੇਰੇ ਹਿਸਾਬ ਨਾਲ ਤੇ ਕਰੋਪ ਟੋਪ ਪਲਾਜ਼ੋ ਜ਼ਿਆਦਾ ਬੈਟਰ
ਕਿਉਂਕ ਤੁਸੀਂ ਸਟਿਚ ਕਰਦੇ ਹੋ ਨਾਂ ਮੈਂ ਕਿਹਾ ਤੁਹਾਨੂੰ ਆਈਡੀਆ ਹੋਣਗੇ, ਹੋਰ ਵੈਸੇ ਤੁਹਾਡੇ ਕੋਲ ਐੇ ਕੁਛ ਡਿਜ਼ਾਇਨਜ ਵਗੈਰਾ ਹੈਗੇ ਨੇ ਪੈਟਰਨਜ ਕੁਛ
ਹਾਂ। ਮੈਂ ਮਤਲਬ ਜਿਵੇਂ ਸੇਲ ਕਰਦੀ ਆ ਨਾ ਜਿਹਨਾਂ ਦੇ ਮਤਲਬ ਸਟਿਚ ਕਰਕੇ ਦੇਿੰਦੀ ਹਾਂ ਉਹਨਾਂ ਦੀ ਫੋਟੋ ਖਿੱਚ ਲੈਂਦੀ ਹਾਂ ਤੇ ਤੁਸੀਂ ਆਓਗੇ ਵਿਜਿਟ ਕਰੋਗੇ ਤੇ ਫੇਿਰ ਮੈਂ ਤੁਹਾਨੂੰ ਦਿਖਾਦਾਂਗੀ ਤੁਸੀਂ
ਤੇ, ਕੋਈ ਇਹ ਤੁਸੀਂ ਕੰਮ ਕਰਨਾ ਮੈਨੂੰ ਫੋਟੋਜ਼ ਵਿ ਜ਼ਰਾ ਸ਼ੇਅਰ ਕਰਦੇ ਨੇ ਨਾ ਤੇ ਕੀ ਮੈਂ ਥੋੜੇ ਡਿਜਾਇਨ ਦੇਖ ਵੀ ਲਾਂਗੀ ਬਾਕੀ ਮੈਂ ਨਾ ਨੈਟ ਤੋਂ ਵੀ ਥੋੜੇ ਸੇ ਨਿਕਾਲੇ ਹੋਏ ਨੇ ਇੱਕ ਮੈਂ ਕਰੇਬ ਦਾ ਕੋਡ ਸੈਟ ਕੱਢਿਆ ਹੋਇਆ ਹੈ। ਉਸ ਚ ਨਾ ਥਰੈਡ ਵਰਕ ਦਾ ਹੋਇਆ ਦੇ ਵਰਕ ਉੱਤੇ ਤੇ' ਲੈਸਾਂ ਲੱਗੀ ਦੀਆਂ ਨੇ ਲਟ ਲਟਕਣ ਵਾਲੀਆਂ ਤੇ ਬਾਕੀ ਕੋਟ ਸੈਟ ਮੈਨੂੰ ਰੈਂਗੂਲਰ ਪਾਉਣ ਲਈਏ ਕੋਟਨ ਦੇ ਕੋਟ ਸੈਟ ਚੱਲਣਗੇ, ਕੁੜਤੀ ਹੋ ਗਈ ਸ਼ੋਰਟ ਰ ਥਲੇ ਪਲਾਜ਼ੋ ਹੋ ਗਿਆ, ਤੇ ਤੁਸੀਂ ਹਾਂਜੀ ਜੀ ਮੈਨੂੰ ਇਹਦੀ ਥੋੜ੍ਹੀ ਸਟਿਚਿੰਗ ਦਾ ਆਈਡੀਆ ਦੱਸੋਗੇ ਮਤਲਬ ਕਿ ਕੀ ਚਾਰਜ ਲੱਗਦਾ ਤੁਹਾਡੇ ਅਲੱਗ-ਅਲੱਗ ਡ੍ਰੈਸਾਂ ਦੀਆਂ
ਦੇਖੋ ਹੁਣ ਤੁਸੀਂ ਅਗਰ ਜਿਵੇ ਕਰੋਗੇ ਤਾਂ ਤੁਹਾਡੇ ਸਾਹਮਣੇ ਮੈਂ ਦੱਸ ਪਾਵਾਂਗੀ, ਐਵੇਂ ਮੈਂ ਨਾ ਸਮਝ ਨੀ ਆਦਾ, ਮੈਨੂੰ ਕਿਉਂਕਿ ਮੈਂ ਕੁਛ ਦੱਸਾਂਗੀ ਤੁਸੀਂ ਕੁਛ ਹੋਰ ਕਰਵਾਣਾ ਚਾਹੋਗੇ ਫਿਰ ਮੈਂ ਉਹ ਐਡ ਕਰਾਂਗੀ ਫਿਰ ਤੁਹਾਨੂੰ ਵੀ ਨੀ ਅੱਛਾ ਲੱਗੇਗਾ ਵਾ
ਹਾਂਜੀ, ਹਾਂਜੀ ਜੀ ਐ ਤੇ ਹਾਂਜੀ ਠੀਕ ਹੈ, ਠੀਕ ਹੈ ਤੇ ਮੈਨੂੰ ਤੁਸੀਂ ਹਾਂਜੀ, ਹੋਰ ਵੈਸੇ ਮਤਲਬ ਸਾਰੀ ਡਰੈਸਾਂ ਸਟਿਚ ਕਰ ਲੈਂਦੇ ਹੋ ਨਾ
ਆਲਮੋਸਟ ਕਰ ਲੈਂਦੀ ਹਾਂ, ਵੈਸੇ ਕੋਸ਼ਿਸ਼ ਤੇ ਹੁੰਦੀ ਹੈ, ਮੇਰੀ ਕਿ ਮੈਂ ਸਭ ਕਰ ਲੈਂਣੀ ਹਾਂ, ਵੈਸੇ ਅੱਜ ਕੱਲ ਜੋ ਟਰੈਂਡ ਵਿੱਚ ਹੈਗੀਆਂ, ਨੇ ਨਾ ਮੈਂ ਆਪ ਕਰ ਦਿਨ ਵੈਸੇ ਸਟਿਚ ਕਰ ਦਿੰਨੀ ਹਾਂ ਤੁਸੀਂ ਆਓਗੇ ਨਾ ਤੁਹਾਡੇ ਹਿਸਾਬ ਨਾਲ ਹੋ ਜਾਏਗਾ ਤੁਸੀਂ ਜਦੋਂ ਵੀ ਆਓਗੇ
ਠੀਕ, ਉਹ ਹਾਂਜੀ ਉਹ ਜਿੱਦਾਂ ਕਿ ਨੀ ਅੱਜ ਕੱਲ ਉਹ ਤੇ ਇੱਕ ਮੈਨੂੰ ਡਰੈਸ ਥੋੜਾ ਸਾ ਹੈਵੀ ਹੈ ਨਾ ਉਹ ਰਾਜਾ ਰਾਣੀ ਵਾਲਾ ਕੱਪੜਾ ਚੱਲਦਾ ਪਿਆ, ਉਹਦੀ ਮੈਨੂੰ ਸਟਿਚ ਕਰਾਣੀ ਏ ਉਹ ਅਨਾਰਕਲੀ ਡਰੈਂਸ ਨਹੀਂ ਆਦੀ ਫੁੱਲ ਅ ਬਟ ਉੱਤਮ ਤੱਕ ਹਾਂਜੀ ਉੱਤੋਂ ਲੈ ਕੇ ਕੱਲੀਆਂ ਪੂਰੀ ਥੱਲੇ ਤੱਕ ਤੇ ਉਹ ਉਸ ਚ ਹਾਂਜੀ, ਫੇਰ ਉਹ ਮੈਨੂੰ ਥੋੜੀ ਸੀ, ਅਹ ਮਤਲਬ ਕਿ ਉਹਦਾ ਘੇਰਾ ਚਾਹੀਦਾ ਹੈ, ਥੋੜ੍ਹੀ ਫਲੱਫੀ-ਫਲੱਫੀ ਜਹੀ ਚਾਹੀਦੀ ਹੈ, ਤੇ ਤੁਸੀਂ ਉਸ ਚ ਮਤਲਬ ਕਿ ਕੈਨ ਵਗੈਰਾ ਲਗਾਓਗੇ ਅ ਉਹ ਮੈਨੂੰ ਕੁੱਛ ਸਮਾਨ ਲਿਆਣਾ ਪਏਗਾ ਕਿ ਰਿਗ ਬਗੈਰਾ ਪਾਊਗੇ ਥੱਲੇ, ਕੀ ਕਰੋਗੇ ਤੁਸੀ
ਨਹੀਂ ਯਾਰ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨਾ ਹੈਵੀ ਕਰਨਾ ਚਾਹੁੰਦੇ ਹੋ ਅਸੀ ਕੈਣ ਕੂਣ ਦੀ ਫੇਰ ਉਹ ਕੱਪੜਾ ਜਿਹੜਾ ਹੁੰਦਾ ਨਾ ਕੇਨ ਹਲਕੀ ਦੀ ਲਗਾ ਲੋ, ਤੇ ਇੱਕ ਲੇਅਰ ਲਗਾ ਲਓਗੇ ਤੇ ਅੱਛੀ ਲੱਗਦੀ ਏ। ਥੱਲੋ ਦੀ ਘੇਰਾ ਫੈਲ ਜਾਂਦਾ। ਅੱਛਾ ਲੱਗਦਾ ਹੈ।
ਅੱਛਾ, ਅੱਛਾ ਥੋੜ੍ਹੀ ਫਲੱਫੀਪਨ ਆ ਜਾਏਗਾ ਉਸ ਚ ਤੇ ਫੇਰ ਮੈਂ ਕਹਿ ਰਹੀ ਸੀ, ਕਿ ਉਹ ਫੇਰ ਥੋੜੀ ਜਿਹੀ ਗਰਮੀ ਜਿਹੀ ਉਹ ਵੀ ਹੋ ਰਹੀ ਹੈ ਤੇ ਚੁੱਭੇਗੀ ਤੇ ਨਹੀਂ ਨਾ?
ਨਹੀਂਨ, ਇੱਕ ਲਾਈਨਿੰਗ ਚ ਲੱਗਦੀ ਹੀ ਹੈਗੀ ਹੈ। ਹ ਗਰਮੀ ਚ ਤੇ ਦੇਖੋ ਕੋਈ ਵੀ ਕੱਪੜਾ ਪਾਓਗੇ ਤੁਾਨੂੰ ਅਹ ਕੁ ਨਹੀਂ ਕੁਛ ਮੌਸਮ ਹੀ ਐਸਾ ਹੁੰਦਾ ਪਰ ਇਹ ਜੇ ਹਦਾ ਨਹੀਂ ਆਉਂਦਾ ਬਲੋਕ ਹੋ ਜਾਏਗੀ ਥਲੇ ਤੇ ਉਹ ਲਾਈਨ ਲੱਗੀ ਹੋਏਗੀ, ਤੇ ਫਿਰ ਤੇ ਨਹੀਂ ਤੁਹਾਨੂੰ ਚੁੱਭਿਆਗੀ ਤੁਸੀਂ ਇੱਕ ਦੋ ਲੇ ਆਰਾ ਹੋ ਜਾਂਦੀਆਂ ਨਾ ਹਾਂ
ਹਾਂਜੀ, ਹਾਂਜੀ, ਠੀਕ ਹੈ। ਹੋਰ ਇੱਕ ਮੇ ਕੋਈ ਮਤਲਬ ਪਲੇਨ ਕੱਪੜਾ ਹੈਗਾਏ, ਉਹ ਘਰ ਹੀ ਪਿਆ ਦਾ ਮੇਰੇ ਕੋਲ ਕੋਟਨ ਦਾ ਮੈਨੂੰ ਉਹ ਉਤੇ ਲੈਸਾ ਵਗੈਰਾ ਲ ਲਗਵਾਨੀ ਹੈ। ਤੁਸੀਂ ਮੈਨੂੰ ਥੋੜਾ ਆਈਡੀਆ ਦਓਗੇ, ਮੈਂ ਉਸ ਤੇ ਕਿਸ ਤਰ੍ਹਾਂ ਦੀ ਲੈਸਾਂ ਮਤਲਬ ਲਗਵਾ ਫਿਰ ਮੈਂ ਉਸ ਹਿਸਾਬ ਨਾਲ ਉਹਦਾ ਮਟੀਰੀਅਲ ਕਲੈਕਟ ਕਰਕੇ ਲੈਂਦੀ ਆਵਾਂਗੀ
ਤੁਸੀਂ ਕੀ ਸ਼ੋਰਟ ਸ਼ੋਰਟ ਕੁੁਰਤੀ ਸੋ ਆ ਰਹੇ ਹੋ ਜਾਂ
ਹਾਂਜੀ ਹਾਂਜੀ ਲਾਈਟ ਪੀਚ ਜਿਹਾ ਕਲਰ ਹੈਗਾ ਹੈ। ਤੇ ਉਸਤੇ ਰੰਗ ਵੀ ਮੈਨੂੰ ਦੱਸ ਦੇ ਨਾ ਬਟਨ ਵਗੈਰਾ ਵੀ ਲਿਆਣੇ ਨੇ ਉਹ ਵੀ ਦੱਸ ਦੇਣਾ ਹੋਰ ਸ਼ੋਟ ਕੁੜਤੀ ਹੋਰ ਪਲਾਜੋ ਮਤਲਬ ਚਾਹੀਏ ਖੁੱਲਾ ਪਲਾਜੋ ਮਤਲਬ ਟਾਈਟ ਟਾਈਟ ਜਣੀ ਗਰਮੀ ਨਾ ਫਿਰ ਪੈਂ ਹਾਂਜੀ, ਤੇ ਤੁਸੀਂ ਮੈਨੂੰ ਥੋੜਾ ਹਾਂਜੀ ਨਹੀਂ, ਨਹੀਂ ਬਿਲਕੁਲ ਪਲੇਨ ਹੈਗਾ ਮੈਨੂੰ ਉਹਦਾ ਸਟਿਚ ਕਰਵਾਉਣਾ ਹਾਂਜੀ ਤੇ ਕੀ ਸਟਿਚ ਕਰਵਾਵਾਂ ਤੁਸੀਂ ਮੈਨੂੰ ਦੱਸੋਗੇ ਜ਼ਰਾ
ਹਾਂ। ਤੁਸੀਂ ਅਗਰ ਕੁੜਤਾ ਸਆਉਣਾ ਚਾਹ ਰਹੇ ਹੋ ਤਾਂ ਕੁੜਤਾ ਸਵਾ ਲਓ ਅੱਜ ਕੱਲ੍ਹ ਐਸੇੇ ਦੇ ਨਾਲ ਡਿਜ਼ਾਇਨ ਬਣ ਜਾਂਦੇ ਨੇ ਤੁਸੀਂ ਵਾਈਟ ਕਰੀਮ ਲਾਇਆ ਸੀ ਲੋ ਆ ਸਕਦੇ ਜਾਂ ਗੋਲਡਨ ਟੱਚ ਵਿੱਚ ਹੋ ਮਿਲਦੀ ਹੈ
ਠੀਕ, ਠੀਕ, ਠੀਕ ਵੈਸੇ ਹਾਂਜੀ
ਪ੍ਰਿੰਟਡ ਵੀ ਹੋਰ ਉਰਗੰਜਾ ਤੇ ਨਾ
ਹਾਂਜੀ, ਹਾਂਜੀ ਅੱਛਾ ਤੁਹਾ ਤੁਹਾਡੇ ਕੋਲ ਹੋਣਗੀਆਂ ਅਵੇਲੇਬਲ ਗਲਾਸਿਸ
ਹਾਂ, ਮੈਂ ਕਿਸੇ ਦਾ ਸਟਿਚ ਕੀਤਾ ਸੀ ਤੇ ਮਹਿੰਗਾਈ ਤੇ ਸੀ ਤੇ ਦੇਖ ਲਾਂਗੀ ਅਗ ਹੋਏਗੀ ਤੇ ਤੁਹਾਨੂੰ ਦਿਖਾਵਾਂਗੀ ਮੈਂ ਫੋਟੋ ਭੇਜਾਂਗੀ ਤੁਹਾਨੂੰ ਮੈਂ ਇੱਕ ਭੇਜਾਂਗੀ ਦੋ ਚਾਰ
ਠੀਕ ਹੈ, ਠੀਕ ਹੈ, ਏ ਹਾਂ ਕੀ ਇਹ ਮੈਨੂੰ ਥੋੜਾ ਆਈਡੀਆ ਹੋ ਜਾਏਗਾ ਨਾ ਜਾਂ ਇੱਕ ਕੰਮ ਕਰਨਾ ਤੁਸੀਂ ਅਗਰ ਅਗਲੇ ਹਫ਼ਤੇ ਅਗਰ ਫ੍ਰਰੀ ਹੋਵੋ ਮਤਲਬ ਤੁਹਾਨੂੰ ਜਿਆਦਾ ਕੰਮ ਨਾ ਹੋਏ ਬੁਟੀਕ ਵਗੈਰਾ ਦਾ ਥੋੜਾ ਤੇ ਮੇਰੇ ਨਾ ਚੱਲੋਗੇ ਥੋੜਾ ਮੈਂ ਨਾ ਸਮਾਨ ਲੈਣ ਜਾਣ ਕੱਪੜਾ,
ਬਿਲਕੁਲ ਕੋਈ ਪੁੱਛਣ ਵਾਲੀ ਗੱਲ ਥੋੜ੍ਹੀ ਹੈ। ਤੁਸੀਂ ਆਓ ਤੁਹਾਡੇ ਨਾਲ ਤੇ ਮੈਂ ਕਿਹਾ ਪੰਜ ਮ ਪਹਿਲੇ ਕਹਿ ਰਹੀ ਹਾਂ। ਮੈਂ ਤੁਹਾਡੇ ਨਾਲ ਜਾ ਸਕ ਹ ਐਸਾ ਨਹੀਂ ਹੈ ਕੁਛ, ਪਰ ਮੈਂ ਆਪਣੇ ਕੋਲ ਨੀ ਰੱਖਦੀ ਫੈਬਰਿਕ ਚ ਬਸ ਐ ਵੇ,
ਠੀਕ ਕਿਉਂਕਿ ਉਹ ਕੀ ਤੁਹਾਨੂੰ ਥੋੜੀ ਨੌਲੇਜ ਮਤਲਬ ਜਿਆਦਾ ਨਾ ਫੈਬਰਿਕ ਤੁਸੀਂ ਸਟਿਚ ਕਰਦੇ ਹੋ, ਤੇ ਮੈਨੂੰ ਨਾ ਕੀ ਪਤਾ ਨੌ ਪਤਾ ਲੱਗਦਾ। ਗਾ ਕਿਹੜਾ ਕੱਪੜਾ ਸੋ ਸੋਫਟ ਰਹੇਗਾ, ਔਰ ਕਿਹੜੇ ਕੱਪੜੇ ਤੇ ਕੀ ਲੈਸ ਵਗੈਰਾ ਲਗਾਣੀ ਐ।
ਹਾਂਜੀ-ਹਾਂਜੀ ਤੁਸੀਂ ਆ ਜਾਣਾ। ਕਿਸੀ ਤਰ੍ਹਾਂ ਕੋਸ਼ਿਸ਼ ਕਰਨਾ ਬੈਠਣਾ, ਕਿਸੇ ਨੂੰ ਆਓ ਤੇ ਜਿਹੜਾ ਕੰਮ ਇਹਦਾ ਸਹੀ ਹੋਜੇਗਾ। ਵੈਡਨਸਡੇ ਨੀ ਥਰਸਡੇ ਨੂੰ ਆਣਾ, ਥਰਸਡੈ ਤੇਰੇ ਨੂੰ ਹੁਣ ਮੈਂ ਸਟਿਚ ਨੀ ਕਰਦੀ। ਕਟਿੰਗ ਨਹੀ ਕਰਦੀ ਤੇ ਮੈਂ ਫੇਰ ਉਸ ਥਰਸਡੇ ਨੂੰ ਫਰੀ ਹੁਨੀ ਆਂ।
ਠੀਕ ਏ ਠੀਕ ਹੈ, ਫੇਰ ਕੋਈ ਨੀ ਹਾਂਜੀ ਤੁਸੀਂ ਜਦੋਂ ਫ੍ਰਰੀ ਹੋ ਕਹ ਮੈਂ ਤਦ ਹੀ ਆਵਾਂਗੀ। ਭਾਵੇਂ ਮੈਨੂੰ ਇੱਕ ਹਫ਼ਤਾ ਹੋਰ ਲੱ ਕੋਈ ਦਿੱਕਤ ਨੀ ਲੇਕਿਨ ਮੈਨੂੰ ਤੁਸੀਂ ਮਤਲਬ ਜਿਸ ਥਰਸਡੇ ਨੂੰ ਤੁਸੀਂ ਮੇਰੇ ਨਾਲ ਚੱਲੋਗੇ ਉਹਦੇ ਨੈਕਸਟ ਥਰਸਡੇ ਨੈਕਸਟ ਸੰਡੇ ਤੱਕ ਦੇ ਦੋਗੇ ਨਾ,
ਹਾਂ-ਹਾਂ, ਬਿਲਕੁਲ ਜੀ ਬਿਲਕੁਲ ਮਿਲ ਜਾਏਗਾ, ਦੋ ਤਿੰਨ ਦਿਨ ਚ ਮੈਂ ਕਰਵਾਦਾਗੀ ਬੰ
ਠੀਕ-ਠੀਕ, ਕਿਉਂਕਿ ਉਹ ਫੇਰ ਮੈਨੂੰ ਜਾਣਾ ਨਾ ਤੇ ਫੇਰ ਮੈਂ ਪੈਕਿੰਗ ਵਗੈਰਾ ਵੀ ਕਰਨੀ ਹੈ ਨਾਲ ਸਮਾਨ ਵੀ ਸਭ ਲੈਣ ਜਾਣਾ ਤਾਂ ਕਰਕੇ, ਤੇ ਹਾਂਜੀ ਤੁਸੀਂ, ਫੇਰ, ਮੈਨੂੰ ਇੱਕ ਹੋਰ ਮੈਂ ਪੁੱਛਣਾ ਸੀ, ਮੇਰੇ ਕੋਲ ਸਾੜੀ ਪਈਦੀ ਹੈ, ਪੁਰਾਣੀ। ਮਤਲਬ ਕਿ ਮੈਂ ਪਾਦੀ ਨੀ ਆਂ। ਤੇ ਸਿਫੋਨ ਦੀ ਏ ਸਾੜੀ, ਉਹਦੀ ਵੀ ਮਤਲਬ ਕੁਛ ਡਰੈਸ ਵਗੈਰਾ ਬਣ ਜਾਏਗੀ, ਉਹਦੀ?
ਹਾਂ, ਬੰਦ ਤੇ ਜਾਂਦੀਆਂ ਨੇ, ਤੁਸੀਂ ਕੀ ਪਾਉਣਾ ਪ੍ਰੈਫਰ ਕਰਦੇ ਹੋ? ਦੇਖੋ ਤੁਸੀਂ ਤੁਸੀਂ ਕੁਛ ਦੇਖਦੇ ਅਗਰ ਤੁਸੀਂ ਤੇ ਦੇਖਲੋ
ਹਾਂਜੀ, ਉਸ ਚ ਨਾ ਕੀ ਥੱਲੇ ਬੋਡਰ ਬਣਿਆ ਦਾ ਐ ਨਾ ਤੇ ਹੁਣ ਮੈਂ ਸੋਚਿਆ ਸੀ। ਪਹਿਲ ਉਹ ਅਨਾਰ ਕਲੀ ਜੀ ਉਸ ਚੋਂ ਹੀ ਬਣਵਾ ਲਾ, ਪਰ ਉਹਦੇ ਥੱਲੇ ਬੋਡਰ ਫੇਰ ਉਹ ਸ਼ਾਇਦ ਨਹੀਂ ਬਨੇਗੀ।
ਸ਼ਿਫੋਨ ਦਾ ਲਾਇਕ ਨੀ ਹੋਏਗੀ, ਤਾਂ ਉਹ ਬਣਾਓਗੇ ਨਾ ਅਨਾਰਕਲੀ, ਕਿਉਂਕਿ ਉਦੇ ਚ ਕਲੀਆਂ ਪੈਂਦੀਆਂ ਨੇ ਕੱਪੜਾ ਹੁੰਦਾ ਹੈ, ਪਤਲਾ ਬਹੁਤ ਤੇ ਉਹਦਾ ਨਾ ਗੈਟਪ ਹੋਰ ਐ ਅਛਾ ਉਹ ਵੀ ਨੀ ਆਏਗਾ, ਲੁੱਕ ਵੀ ਨੀ ਆਏਗਾ। ਉਹਦਾ ਚ ਤੁਸੀਂ ਜੇਸਟ ਜਾ ਥੱਲੇ ਓ ਸ਼ਰਾਰਾ ਜਾਂ ਕੁੱਛ ਐਸਾ ਕੁਛ ਬਣਾਓ। ਪਲਾਜੋ ਖੁੱਲਾ ਵਾਲਾ
ਹਾਂਜੀ, ਉਹ ਅੰਬਰੇਲਾ ਆਂਦੇ ਨੇ ਨਾ ਹਾਂਜੀ ਤੇ ਮੈਂ ਸੋਚ ਰਹੀ, ਹਾਂਜੀ ਠੀਕ ਹੈ ਠੀਕ ਹੈ ਮੈਂ ਇੱਕ ਕੰਮ ਕਰਾਂਗੀ, ਕਰੋਪਟੋਪ ਔਰ ਪਲਾਜ਼ੋ ਬਣਵਾ ਲਾਂਗੀ ਉਹਦਾ ਲੇਕਿਨ ਫੇਰ ਉਹਦਾ ਬੋਡਰ ਜਿਹੜਾ ਵੀ ਉਹ ਤੁਸੀਂ ਐਰਜਸਟ ਕਰ ਲੈਣਾ ਫੇਰ
ਹਾਂ-ਹਾਂ ਬੋਰਡਰ ਤੇ ਦੇਖੋ, ਸਡੇ ਘੇਰੇ ਤੇ ਲੱਗ ਜੇਗਾ ਕੁੜਤੀ ਦੇ ਗਲੇ ਤੇ ਲੱਗ ਜੇਗਾ। ਥਲੇ ਉਹਦੇ ਪਲਾਜੋ ਤੇ ਲਾ ਓਦੇ ਤੇ ਬੜੇ ਓਪਸ਼ਨ ਨੇ ਹਾਂ-ਹਾਂ-ਹਾਂ ਨਿਕਲ ਆਏਗੀ, ਅੰਬਰੇਲਾ ਕਟਿੰਗ ਕਰਕੇ ਬਾਡਰ ਅਲੱਗ ਤੋਂ ਲੱਗਾ ਦਾਂਗੇ ਉੱਪਰ
ਠੀਕ ਹੈ ਠੀਕ ਹੈ ਠੀਕ ਹੈ, ਬਸ ਮੈਨੂੰ ਐਸੀ ਬਸ ਇਹੀ ਮੈਂ ਕਿਹਾ ਥੋੜਾ ਸੁਜੈਸ਼ਨ ਮਿਲ ਜਾਂਦੀ। ਕਬ ਡਰੈਸ ਸਿਲਵਾਣੀ ਐ ਇੱਕ ਦੋ ਫੈਬਰਿਕ ਮੇਰੇ ਕੋਲ ਪਈ ਵੀ ਨੇ ਸਾੜੀ ਵੀ ਪਈ ਵੇ ਬਾਕੀ ਇੱਕ ਦੋ ਮੈਂ ਤੁਹਾਡੇ ਨਾਲ ਮੈਂ ਕਿਹਾ ਲੈਣ ਚੱਲਾਂਗੀ।
ਚਲੋ-ਚਲੋ ਹਾਂਜੀ।
ਤੇ ਬਾਕੀ ਤੁਸੀਂ ਤੁਸੀਂ ਉਹ ਕਰਨਾ ਜਿੱਦਾਂ ਕਿ ਅਗਰ ਤੁਹਾਡੇ ਕੋਲ ਉਹ ਲੈਸ ਪਈ ਐ ਭਾਵੇਂ ਤੁਸੀਂ ਨਾਲ ਲੈ ਆ ਨਾ ਉਹ ਤੁਸੀਂ ਮਲਟੀ ਕਲਰ ਵਾਲੀ ਦੱਸ ਰਹੇ ਸੀ ਨਾ ਤੇ ਅਸੀਂ ਮਾਰਕੀਟ ਚਲਾਂਗੇ, ਨਾ ਪਸੰਦ ਮੈਨੂੰ ਆ ਗਏ, ਤੇ ਅਸੀਂ ਉੱਥੇ ਦੁਕਾਨ ਤੋਂ ਸ਼ੋਪ ਤੋਂ ਲੈ ਦਿਖਾ। ਕਲਾਈ ਲਾਂਗੇ। ਹੱਥੋਂ-ਹੱਥੀ ਹਨਾ, ਹਾਂਜੀ ਤੇ ਬਾਕੀ ਕਿ ਮੈਂ ਤੁਹਾਨੂੰ ਤੁਸੀ ਥਾਸਡੇ ਨੂੰ ਕਹਿ ਰਹੇ ਮੈ ਥਾਸਡੇ ਨੂ ਫਿਰ ਵਿਸਿਟ ਕਰਦੀੇ ਹਾਂ ਕਿਸੀ ਵੀ ਟਾਇਮ ਤੇ ਆ ਜਾਵ ਨਾ।
ਹਾਂਜੀ-ਹਾਂਜੀ, ਜੋ ਤੁਹਾਨੂੰ ਕਮਫਰਟੇਬਲ ਹੋ।
ਅੱਛਾ, ਠੀਕ ਹੈ, ਵੈਸੇ ਦੁਪਹਿਰੇ ਤੇ ਬੜੀ ਗਰਮੀ ਹੁੰਦ ਦੀ ਹੈ ਤੇ ਆਪਣੇ ਪੰਜ-ਛੇ ਵਜੇ ਨਾਲ ਹਾਂਜੀ ਚੱਲਾਂਗੇ ਮਾਰਕੀਟ, ਕਿਉਂਕਿ ਹਨੇਰਾ ਤਾਂ ਇੰਨਾ ਜਲਦੀ ਹੁੰਦਾ ਨੀ ਹੈ। ਤੇ ਹਾਂਜੀ ਹੋਰ ਕੋਈ ਨੀ ਮੈਂ ਤੁਹਾਨੂੰ ਉੱਥੋਂ ਪਿੱਕ ਕਰਦੇ ਹੋਏ ਫੇਰ ਅਸੀਂ ਚੱਲਾਂਗੇ। ਠੀਕ ਹੈ। ਹਾਂਜੀ-ਹਾਂਜੀ ਉਹ ਓਕੇ ਜੀ ਠੀਕ ਹੈ ਚਲੋ ਮਿਲਣੇ ਆ ਥ ਹਾਂਜੀ ਠੀਕ ਹੈ ਓਕੇ ਜੀ। ਕਹਂਦੀ ਸਤਿ ਸ਼੍ਰੀਕ